ਹੈਲੋ। ਹੈਲੋ।
ਹੈਲੋ।
ਸਤਿ ਸ੍ਰੀ ਅਕਾਲ ਜੀ।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
ਹਾਂਜੀ, ਠੀਕ ਹਾਂਜੀ। ਠੀਕ ਹੈ ਜੀ, ਤੁਸੀਂ ਆਪਣਾ ਸੁਣਾਓ।
ਬਸ ਜੀ ਸਭ ਵਧੀਆ ਜੀ ਵ ਵਧੀਆ, ਤੁਸੀਂ ਸੁਣਾਓ, ਸਭ ਵਧੀਆ ਜੀ ਤੁਸੀਂ ਠੀਕ ਹੋ? ਘਰ ਸਭ ਠੀਕ ਠਾਕ?
ਪੰਜਜੀ
ਹੋਰ ਸੁਣਾਓ।
ਨਹੀਂ, ਆਉਂਦੀ ਭੈਣਜੀ।
ਕਿਓਂ ਭੈਣ ਜੀ, ਕੀ ਗੱਲ ਹੋ ਕਿ ਤਬੀਅਤ ਠੀਕ ਨੀ ਤੁਹਾਡੀ?
ਨਈ ਤਬੀਅਤ ਤੇ ਭੈਣ ਜੀ ਠੀਕ ਹੈਗੀਏ। ਪਤਾ ਨੀ ਕੇ ਹੋ ਗਿਆ ਮੈਨੂੰ ਤਾਂ ਸਮਝ ਨੀ ਆਂਦੀ। ਕਿ ਮੈਂ ਸੋਨੀ ਆ ਤੇ ਪਤਾ ਨੀ ਮੈਨੂੰ ਨੀਂਦ ਕਿਉਂ ਹੀ ਨਹੀਂ ਆਂਦੀ।
ਤੁਸੀਂ ਰਾਤੀ ਰੋਟੀ ਪ੍ਰੋਪਰ ਖਾਂਦੇ ਹੋ
ਹਾਂ ਭੈਣ ਜੀ ਮੈਂ ਫੁਲਕੇ ਦੋ ਖਾ ਕੇ ਸੋਨੀ ਆ ਰੋਜ਼ਾਨਾ।
ਫਿਰ ਕਿਉ ਨੀ ਨੀਂਦਰ ਆ ਰੀ ਤਾਨੂੰ।
ਪਤਾ ਨਹੀਂ ਕਿਉਂ ਵੈਸੇ ਨੀਂਦਰ ਪੂਰੀ ਨਾ ਹੋਵੇ ਤਾਂ ਸਾਰਾ ਦਿਨ ਆਦਮੀ ਕੰਮ ਈ ਨ
ਹਾਂ, ਨੀਂਦਰ ਲੈਣੀ ਭੈਣ ਜੀ ਬਹੁਤ ਜਰੂਰੀ ਏ। ਨੀਂਦਰ ਨੀ ਲੋਗੇ ਤੇ ਤੁਹਾਡਾ ਸ ਪਰੇਸ਼ਾਨ ਰਹੇਗਾ ਰਾਤੀ ਸੋਨਾ ਤਾਂ ਬਹੁਤ ਜ਼ਰੂਰੀ ਏ। ਤੁਸੀਂ ਦਿਨੇ ਥੋੜ੍ਹਾ ਘੱਟ ਸੋ ਲਿਆ ਕਰੋ ਰਾਤੀ ਜ਼ਰੂਰ ਸੋਇਆ ਕਰੋ।
ਭੈਣ ਜੀ ਪਤਾ ਨੀ ਕਿ ਹੋ ਗਿਆ ਮੈਨੂੰ ਤੇ ਕੁਛ ਸਮਝ ਨੀ ਆਂਦੀ ਤੇ ਮੈਂ ਤੇ ਸੋਚੀ ਪਈ ਡਾਕਟਰ ਕੋਲ ਪੁੱਛਾਂ ਬਈ ਇਹ ਕਿਉਂ ਨੀਂਦ ਕਿਉਂ ਨੀ ਆ ਰਹੀ ਕੇ ਗੱਲ ਏ। ਤੇ ਨੀਂਦ ਤਾਂ ਭੈਣ ਜੀ ਬਹੁਤ ਜ਼ਰੂਰੀ ਹੁੰਦੀ ਏ ਨੀਂਦ ਨਾ ਰਹੇ ਤਾਂ ਸ
ਤੁਸੀਂ ਰਾਤੀ ਪੂਰੀ ਰੋਟੀ ਪ੍ਰੋਪਰ ਰ ਰੋਟੀ ਖਾਇਆ ਕਰੋ ਤੇ ਤੁਹਾਡੇ ਨੂੰ ਫੇਰ ਪ੍ਰੋਪਰ ਤੁਹਾਨੂੰ ਨੀਂਦਰ ਆਏਗੀ। ਨੀਂਦਰ ਆਣੀ ਭੈਣ ਜੀ ਬੋਤ ਜ਼ਰੂਰੀ ਏ। ਰਾਤੀ ਸੋਨੇ ਆ ਤਾਂ ਸਾਡਾ ਲੀਵਰ ਕੰਮ ਕਰਦਾ ਏ, ਸਾਡਾ ਲੀਵਰ ਕੰਮ ਨੀ ਕਰੇਗਾ ਸਾਨੂੰ ਰਾ ਅਸੀਂ ਰਾਤੀ ਸੋਵਾਂਗੇ ਨੀ ਤੇ। ਇਸ ਪਿੱਛੇ ਰਾਤੀ ਸਾਡਾ ਸੋਣਾ ਬੋਤ ਜ਼ਰੂਰੀ ਏ। ਸਾਡੇ ਹਾਰਮੋਨ ਤਾਂ ਈ ਤੇ ਇੰਬੈਲੈਂਸ ਹੋ ਜਾਂਦੇ ਨੇ। ਅਸੀਂ ਰਾਤੀ ਸੋ ਨੀ ਪਾਂਦੇ ਪ੍ਰੋਪਰ। ਸਾਨੂੰ ਰਾਤੀ ਸੋਣਾ ਬੋਤ ਜ਼ਰੂਰੀ ਏ, ਦਿਨੇ ਭਾਵੇਂ ਘੱਟ ਸੋ ਲੋ ਪਰ ਰਾਤੀ ਸਾਯਾ ਸਮੇਂ ਸਿਰ ਸੋਵੋ।
ਤੁਹਾਡੀ ਕਹਿਣਾ ਤੇ ਬਿਲਕੁਲ ਠੀਕ ਐ ਭੈਣਜੀ ਮੈਂ ਤੇ ਆਪਣੀ ਤਰਫੋ ਹਰ ਦਵਾ ਬਈ ਖੁਰਾਕ ਲੈਂਨੀ ਆਂ ਤੁਸੀਂ ਮੰਨੋਗੇ ਨੀ ਮੈਂ ਪਾਨੀ ਵੀ ਪ੍ਰੋਪਰ ਲੈਂਦੀ ਆ ਪਾਣੀ ਵੀ ਜਿਕਣ ਅ ਜਿਕਣ ਸਾਡਾ ਜਿਕਣ ਮੇਰਾ ਹੁਨ ਸਬ ਪਚੱਤਰ ਕਿੱਲੋ ਵਜਨ ਏ ਯ ਅੱਸੀ ਕਿਲੋ ਮੰਨ ਲੋ। ਮੇਰਾ ਅੱਸੀ ਕਿੱਲੋ ਵਜ਼ਨ ਹੈਗਾ। ਤੇ ਵੀਹ ਕਿੱਲੋ ਅ ਵੀਹ ਵ ਵਜ਼ਨ ਪਿੱਛੇ ਇੱਕ ਬੋਕਲ ਇੱਕ ਲੀਟਰ ਪਾਣੀ ਪੀਣਾ ਚਾਹੀਦਾਏ। ਮੈਂ ਦਿਨ ਵਿਚ ਇਸ ਤਰਾ ਈ ਕਰਦੇ ਮੈਂ ਚਾਰ ਲੀਟਰ ਪਾਣੀ ਵੀ ਚਾਰ ਬੋਤਲ ਪਾਣੀ ਦੀ ਮੈਂ ਪੀ ਲੈ ਬੋਤਲਾਂ ਪਾਣੀ ਦੀ ਪੀ ਪੀਂਦੀ ਆਂ। ਔਰ ਤੁਸੀਂ ਮੰਨੋਗੇ ਔਰ ਦਿਮਾਗ ਨੂੰ ਪੂਰਾ ਰੈਸਟ ਦੇਨੀ ਆ।
ਤੁਸੀਂ ਭੈਣ ਜੀ ਰਾਤੀ ਜਦੋਂ ਰੋਟੀ ਖਾਂਦੇ ਹੋ ਨਾ ਤੁਸੀਂ ਰਾਤੀ ਰੋਟੀ ਖਾਂਦੇ ਓ ਨਾ ਟਾਈਮ ਸਿਰ ਰੋਟੀ ਖਾਇਆ ਕਰੋ ਰੋਟੀ ਖਾ ਕੇ ਦੋ ਚਾਰ ਚੱਕਰ ਕੱਟੇਆ ਕਰੋ। ਤੇ ਦੋ ਚਾਰ ਚੱਕਰ ਕੱਟ ਕੇ ਥੋੜ੍ਹੀ ਤੁਹਾਨੂੰ ਥਕਾਨ ਹੋਏਗੀ ਤੁਹਾਨੂੰ ਆਪਣੇ ਆਪ ਨੀਂਦਰ ਆਏਗੀ ਫੇਰ।
ਇਹ ਗੱਲ ਤੇ ਮੈਂ ਸੋਚਦੀ ਨਈ ਨਾ ਮੈਂ ਤੇ ਇਹੀ ਇਹ ਹੀ ਕਾਰਨ ਹੋ ਸ
ਥੋੜ੍ਹਾ, ਥੋੜ੍ਹਾ ਜ ਚੱਲੋ। ਰੋਟੀ ਖਾ ਕੇ ਥੋੜ੍ਹਾ ਚੱਲੋ ਐ ਨੀ ਰੋਟੀ ਖਾ ਕੇ ਜਿੱਥੇ ਖਾਧੀ ਉੱਥੇ ਬੈ ਗਿਆ ਥੋੜ੍ਹਾ ਚੱਲਿਆ ਕਰੋ। ਚੱਲੋਗੇ ਤੇ ਘਰ ਦੇ ਅੰਦਰ ਹੀ ਭਾਵੇਂ ਚ ਚੱਕਰ ਕੱਟ ਲੋ। ਤੇ ਤੁਹਾਨੂੰ ਥਕਾਨ ਹੋਏਗੀ ਤੇ ਆਪਨੇ ਆਪ ਤੁਹਾਨੂੰ ਨੀਂਦਰ ਆਏਗੀ।
ਨਈ ਅੱਗੇ ਤੇ ਮੈਂ ਭੈਣ ਜੀ ਛੇ ਸਾਢੇ ਛੇ, ਸੱਤ ਵਜੇ ਮੈਂ ਰੋਟੀ ਫੁਲਕਾ ਖਾ ਲੈਂਦੀ ਸੀ। ਉਹਦੇ ਨਾਲ ਖਾਨ ਨਾਲ ਥੋੜ੍ਹਾ ਜਿ ਮੈਨੂੰ ਵਾਕਿਆ ਚ ਰੋਟੀ ਹਜ਼ਮ ਹੋ ਜਾਏ ਨਾ ਥੋੜ੍ਹੀ ਜਿਹੀ ਤਾਂ ਫਿਰ ਦੀ ਨੀਂਦਰ ਆ ਜਾਂਦੀ ਏ। ਗੈਸ ਨੀ ਬਨਦੀ ਉਸ ਕਰਕੇ। ਮੈਂ ਤੇ ਸੋਚਦੀ ਰਹਿੰਦੀ ਅ ਕਿ ਬਈ ਕਿਸ, ਕਿਸ ਕਾਰਨ ਔਰ ਮੈਂ ਪਾਨੀ ਵਿੱਚ ਛੇ, ਸੱਤ, ਅੱਠ ਵਜੇ ਨਾਲ ਮੈਂ ਪਾਣੀ ਵੀ ਪੀਣਾ ਬੰਦ ਕਰ ਦੇਣੀ ਆਂ ਜਿਹਦੇ ਨਾਲ ਬਈ ਪੇਸ਼ਾਬ ਵਗੈਰਾ ਨਾ ਆਵੇ ਨਾ ਮ ਨੀਂਦ ਨਾ ਮੇਰੀ ਖੁੱਲੇ ਮੈਂ ਆਪਣੇ ਆਪ ਨੂੰ ਤਾਂ ਬੋਤ ਸੰਕੋਚ ਕੇ ਰੱਖਦੀ ਅ ਫਿਰ ਵੀ ਪਤਾ ਕਿਸ ਟਾਈਮ ਮੈਂ ਕੋਈ ਪਤਾ ਨੀ ਹੁਨ ਕੋਈ ਘਰ ਦੀਆਂ ਹੀ ਆਂ ਪਰੇਸ਼ਾਨੀਆਂ ਕੁਛ ਨਾ ਕੁਛ ਲੱਗੀਆਂ ਈ ਰਹਿੰਦੀਆਂ ਨੇ ਗ੍ਰਹਸਤੀ ਬੰਦੇ ਹੈਗੇ ਆ ਬ ਘਰ ਦਾ ਗ੍ਰਹਿਸਤ ਇਤਨਾ ਵੱਡਾ ਹੈਗਾ ਇੱਕ ਤਾਂ ਬੱਚੇ ਵੀ ਟਾਈਮ ਉੱਠਨ ਤੇ ਸਾਰੇ ਕੰਮ ਹੁੰਦੇ ਨੇ। ਨਾ ਤੇ ਬੱਚੇ ਵੀ ਆਪਣੀ ਮਰਜ਼ੀ ਦੇ ਅੱਜ ਕੱਲ ਹੈਗੇ ਨੇ ਕੋਈ ਸੁਨਦਾ ਵੀ ਨੀ ਬੱਚਾ ਤੇ, ਬੱਚੇ ਆਪਣੇ ਮਸਤ ਰਹਿੰਦੇ ਨੇ। ਛੁੱਟੀਆਂ ਬੱਚਿਆਂ ਨੂੰ ਹੋ ਗਈਆਂ ਨੇ ਉਹ ਦਿਹਾੜੀ ਖੇਲਦੇ ਰਹਿੰਦੇ ਨੇ ਸ਼ੋਰ ਮ ਮਚਾਂਦੇ ਰਹਿੰਦੇ ਨੇ ਉਸ ਕਰਕੇ ਵੀ ਥੋੜ੍ਹਾ ਜਿਹਾ ਆਦਮੀ ਪਰੇਸ਼ਾਨ ਹੋ ਜਾਂਦਾ ਏ।
ਹ ਤੁਸੀਂ ਦਿਹਾੜੀ ਕੋਸ਼ਿਸ਼ ਕਰ ਲਿਆ ਕਰੋ ਨਾ, ਥੋੜ੍ਹਾ ਹਰਮੋਨੀਅਮ ਤੇ ਸ਼ਬਦ ਪੜ੍ਹ ਲਿਆ ਕਰੋ, ਕੁਛ ਕਰ ਲਿਆ ਕਰੋ ਤੇ ਤੁਹਾਡਾ ਰਾਤ ਦਿਹਾੜੀ ਕੱਟ ਸੋਵੋਂ ਰਾਤੀ ਆਪਨਾ ਸਮੇਂ ਸਿਰ ਸੋ ਜਾਇਆ ਕਰੋ। ਤੇ ਰਾਤੀ ਥੋੜ੍ਹੀ ਰੋਟੀ ਖਾ ਕੇ ਇੱਕ-ਦੋ ਚੱਕਰ ਕੱਟ ਲਿਆ, ਏਧਰ ਓਦਰ ਟਹਿਲ ਲਿਤਾ ਥੋੜ੍ਹਾ ਬਹੁਤ। ਗੱਲਬਾਤ ਕੀਤੀ ਐ। ਫਿਰ ਓਦਰ ਟਹਿਲਿਆ। ਆਪਾਂ ਥੋੜ੍ਹੇ ਤੱ ਅਸਾਨ ਹੋਗੀ ਤੁਆਨੂੰ ਆਪੇ ਨਿੰਦਰ ਆ ਜਾਏਗੀ। ਨੀਂਦਰ ਰਾਤੀ ਲੈਣੀ ਬਹੁਤ ਜ ਜ਼ਰੂਰੀ ਏ ਰਾਤੀ ਨੀਂਦਰ ਲਓਗੇ ਤਾਂ ਹੀ ਤੁਹਾਡਾ ਸਰੀਰ ਸਹੀ ਚੱਲੇਗਾ ਨਹੀਂ ਤੇ ਸਾਰਾ ਦਿਨ ਤੁਹਾਡਾ ਸਰੀਰ ਥੱਕਿਆ ਈ ਰਏਗਾ। ਸਿਰ ਦੁਖਦਾ ਰਏਗਾ ਸਰੀਰ ਥੱਕਿਆ-ਥੱਕਿਆ ਥੱਕਿਆ ਰਹੇਗਾ।
ਆਪਣੀ ਤਰੋਂ ਤੇ ਬੁਰੀ ਕੋਸ਼ਿਸ਼ ਕਰਦੀ ਰਹਿੰਣੀ ਆਂ ਸਾਰਾ ਦਿਨ ਬਈ ਆਪਣਾ ਘਰ ਦਾ ਕੰਮ ਸਾਰਾ ਕੁਝ ਕਰਦੀ ਹੈਗੀ ਆ ਚਲੋ ਬਾਈ ਜਿਸ ਦੇ ਨਾਲ ਆਦਮੀ ਬਿਜੀ ਰਵੇ ਰਹਿੰਦਾ ਤੇ ਆਪਣਾ ਕੰਮ ਘਰ ਦਾ ਕਰਦਾ ਰਹਿੰਦਾ ਧੀਰੇ-ਧੀਰੇ ਭਾਏਂ ਕੁਛ ਵੀ ਐ, ਥੋੜ੍ਹਾ ਬਹੁਤ ਚਲੋ ਬੱਚਿਆਂ ਨੂੰ ਵੀ ਕਰ ਦਿੱਤਾ ਥੋੜ੍ਹਾ ਜਿਹਾ ਆਪਣਾ ਵੀ ਕਰ ਲਿੱਤਾ। ਚਲੋ ਬ ਦਿਹਾੜੀ ਵੀ ਚਲੋ ਬ ਚੱਲਣਾ ਸੋ ਰਾਤੀ ਤੇ ਆਰਾਮ ਨਾਲ ਨੀਂਦਰ ਆਜੇ
ਸ਼ਾਮ ਵੇਲੇ ਥੋੜਾ ਟੀ ਵੀ ਲਾ ਲਿਆ ਕਰੋ, ਥੋੜਾ ਕੀਰਤਨ ਸੁਣ ਲਿੱਤਾ, ਟੀਵੀ ਤੱਕ ਲਿੱਤਾ ਉਹ ਉਹਦੇ ਨਾਲ ਥੋੜਾ ਮਨ ਹੋਰ ਹੋ ਜਾਂਦਾ।
ਜਿਆਦਾ ਉੱਚਾ-ਉੱਚਾ ਬੋਲੋ ਥੋੜਾ ਜਿਆ
ਕੈਅ ਰਈਂ ਆਂ ਸ਼ਾਮ ਵੇਲੇ ਥੋੜਾ ਟੀਵੀ ਲਾ ਲਿਆ ਕਰੋ। ਟੀਵੀ ਸੀ਼ਵੀ ਦੇਖ ਲਿਆ ਕਰੋ, ਕੋਈ ਕੀਰਤਨ ਸੁਣ ਲਿੱਤਾ, ਕੋਈ ਕਥਾ ਵਾਰਤਾ ਸੁਣ ਲਿੱਤੀ ਜਾਂ ਕੋਈ ਦੇਖ ਲਿਆ ਕਰੋ। ਜਿਦੇ ਨਾਂ ਥੋੜਾ ਮਨ ਹੋਰ ਹੋ ਜਾਂਦਾ।
ਹੁਣ ਤੇ ਫਿਰ ਦੇਖੋ, ਮੈਂ ਹੁਣ ਕੱਪੜੇ ਧੋਤੇ ਨੇ ਦਿਹਾੜੀ ਟਾਈਮ ਨੀ ਲੱਗਿਆ ਮੈਨੂੰ। ਤੇ ਮੈਂ ਕਿਹਾ ਚਲੋ ਹੁਣ ਰਾਤੀਂ ਸਵੇਰੇ, ਸਵੇਰੇ-ਸਵੇਰੇ ਉੱਠੋ ਫਿਰ ਨਾਣਾ ਧੋਣਾ ਹੁੰਂਦਾ। ਨਿਤਨੇਮ ਦਾ ਟਾਈਮ ਹੋ ਜਾਂਦਾ ਹੈਗਾ ਤੇ ਕੱਪੜੇ ਮੈਂ ਹੁਣ ਬਹਿ ਕੇ ਹੁਣ ਕੱਪੜੇ ਧੋਤੇ ਨੇ ਕੱਪੜੇ ਧੋਤੇ ਨੇ ਤੇ ਰੋਟੀ, ਰੋਟੀ ਤੇ ਅਸੀਂ ਅੱਜ ਜੇ ਮੈਂ ਤੇ ਜਲਦੀ ਹੀ ਖਾ ਲਿੱਤੀ ਮੈਂ ਕਿਹਾ ਅੱਠ ਵਜੇ ਨਾਲ ਰੋਟੀ ਖਾ ਲਾ ਕਿ ਦੋ ਘੰਟੇ ਰੋਟੀ ਹਜਮ ਹੋ ਜਾਏ ਫਿਰ ਜਾ ਕੇ ਬੇ ਆਰਾਮ ਕਰੀਏ ਔਰ ਕੀ ਕਰੀਏ ਦੱਸੋ ਤੁਸੀਂ ਆਪ ਦੱਸੋ ਮੈਨੂੰ ਇਹਦੇ ਨਾਲ ਕੀ ਫਾਇਦੇ ਹੁੰਦੇ ਨੇ। ਕਿ ਜਿਹਦੇ ਨਾਲ ਮੈਂ ਉਹ ਕੰਮ ਕਰਾਂ ਜਦ ਮੇਰਾ ਸਰੀਰ ਵੀ ਠੀਕ ਰਵੇ। ਉਹ ਮੇਰਾ ਘਰ ਵੀ ਠੀਕ ਰਵੇ। ਘਰ ਮੇਰਾ ਸਰੀਰ ਠੀਕ ਹੋਏਗਾ ਤੇ ਮੇਰਾ ਘਰ ਠੀਕ ਹੋਏਗਾ ਨਾ ਮੈਂ ਘਰ ਕੰਮ ਤਈ ਤਾਂ ਕਰ ਸਕਾਂ ਜਦ ਮੈਨੂੰ ਮੇਰੇ ਕੋਲ ਤਾਕਤ ਹੋਏਗੀ ਤਾਂ ਸਾਰਾ ਤਈ ਦਿਨ ਸਾਰਾ ਦੇ ਕੰਮ ਤਾਂ ਤੁਆਨੂੰ ਪਤਾ ਕਿਤਨੇ ਹੁੰਦੇ ਨੇਂ। ਸਵੇਰ ਤੋਂ ਲੈ ਕੇ ਕਿ ਰਾਤ ਤੱਕ ਲੱਗੇ ਰੋ ਕੰਮ ਤੇ ਖਤਮ ਹੁੰਦੇ ਕੋਈ ਨੀਂ। ਠੀਕ
ਤੁਸੀਂ ਰਾਤੀ ਦਾ ਅੱਜ ਪੂਰਾ ਪੇਟ ਭਰ ਕੇ ਰੋਟੀ ਖਾਓ, ਸੇ਼ਕ ਵੇਖ ਰਾਤੀ ਨਾਂ ਪਿਆ ਕਰੋ, ਰੋਟੀ ਖਾਇਆ ਕਰੋ। ਸੇ਼ਕ ਰਾਤੀ ਨਾਂ ਪੀਆ ਕਰੋ ਰੋਟੀ ਖਾਇ ਕਰੋ, ਰੋਟੀ ਖਾਣ ਨਾਲ ਤਾਂਨੂੰ ਨੀਦਰ ਆਏਗੀ ਤੇ ਪੇਟ ਭਰਿਆ ਹੋਏਗਾ ਤੇ ਆਪੇ ਨੀਂਦਰ ਆਏਗੀ।
ਅੱਗੇ ਤੇ ਭੈਣਜੀ ਮੈਂ ਰੋਟੀ ਚਲੋ ਰਾਤੀ ਕਰ ਮੈਂ ਤੇ ਹੁਣ ਤੇ ਦੁੱਧ ਵੀ ਸ਼ੁਰੂ ਕਰ ਦਿੱਤਾ। ਮੈਂ ਕਹਿ ਰਈ ਚੱਲ ਇੱਕ ਕੱਪ ਦੁੱਧ ਪੀ ਲਿਆ ਵ ਜਿਹਦੇ ਨਾਲ ਥੋੜ੍ਹੀ ਥਕਾਨ ਘੱਟ ਜਾਂਦੀ ਦੀ ਏਨਾਂ ਸਰੀਰ ਹੁਣ ਦਿਨ ਬ ਦਿਨ ਆ ਬਜ਼ੁਰਗ ਹੋ ਗਿਆ ਬਜ਼ੁਰਗ ਹੋਣ ਨਾਲ ਦਿ ਵੀ ਥੋੜ੍ਹੀ ਜਿਹੀ ਦੇਖੋ ਨੀਂਦਰ ਘੱਟ ਜਾਂਦੀ ਐ ਨਾਂ। ਇਹ ਵੀ ਗੱਲ ਹੁੰਦੀ ਐ ਨਾਂ ਭੈਣਜੀ।
ਹਾਂਜੀ ਹਾਂਜੀ। ਤਾਂ ਇਹ ਤੇ ਕਿਹਾ ਰਾਤੀ ਤੁਹਾਡਾ ਲੀਵਰ ਕਿਡਨੀ ਸਾਰੇ ਰਾਤੀ ਸਾਡੇ ਕੰਮ ਕਰਦੇ ਨੇ ਸਾਡੇ ਸਰੀਰ ਦੇ ਜਿਹੜੇ ਜਿੰਨੇ ਅੰਦਰਲੇ ਔਰਗਨ ਹੈਗੇ ਨੇ ਸਾਰੇ ਰਾਤੀ ਕੰਮ ਕਰਦੇ ਨੇਂ ਇਸ ਪਿੱਛੇ ਸਾਡੀ ਕਿਡਨੀ ਸਾਡਾ ਲੀਵਰ ਰਾਤੀ ਤਾਂ ਈ ਸਹੀ ਢੰਗ ਨਾਲ ਕੰਮ ਕਰੇਗਾ ਜਦੋਂ ਅਸੀਂ ਅਂ ਇੱਧਰ ਲਵਾਂਗੇ ਸਾਡਾ ਸੋਣਾ ਰਾਤੀ ਬਹੁਤ ਜ਼ਰੂਰੀ ਜਿਨੇ ਭਾਵੇਂ ਅਸੀਂ ਸੋਈਏ ਨਾ ਸੋਈਏ ਦਿਨ ਰਾਤੀ ਸੋਣਾ ਬਹੁਤ ਜ਼ਰੂਰੀ ਹੈ ਸਾਰੀ ਸਾਡੀ ਰਾਤੀ ਸਰੀਰ ਸਾਡਾ ਪੂਰਾ ਸੋ ਜਾਂਦਾ ਫਿਰ ਅੰਦਰ ਦੇ ਜਿਹੜੇ ਔਰ ਸਾਡੇ ਸਰੀਰ ਦੇ ਅੰਗ ਹੈਗੇ ਨੇ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ
ਨਾਂ ਦੀ ਕਹਿ ਕੇਟਰਿੰਗ ਕਹਿ ਅ ਹੈਗੀ ਹੈ ਪੀਣ ਦੀ ਕਦੀ ਕਨਿਕ ਏ ਸਰਬਤੀ ਸਮਝ ਲੋ ਤੁਸੀਂ ਉਹ ਵੀ ਮੈਂ ਲੈਣਾ ਸ਼ੁਰੂ ਕਰ ਦਿੱਤਾ ਕਹਿੰਦੇ ਨੇ ਨਾਲ ਪੀਣ ਨਾਲ ਤੁਹਾਡੇ ਸਰੀਰ ਚ ਗੈਸ ਨਹੀਂੀ ਬਣੇਗੀ ਨਾ ਤੁਹਾਡੇ ਬਈ ਕਿ ਜਿਹੜਾ ਤੁਹਾਡਾ ਦਿਲ ਇਹ ਕਿਡਨੀ ਅ ਜਿਹੜੀ ਪੇਟ ਇਹ ਤੁਹਾਡਾ ਠੀਕ ਰਹੇਗਾ ਇਹਦੇ ਨਾਲ ਤੁਹਾਡੀ ਗੈਸ ਨੀ ਬਣਨੀ ਤੇ ਉਹ ਤੁਸੀਂ ਦਿਨ ਵਿੱਚ ਕਮ ਸੇ ਕਮ ਇੱਕ ਚਮਚ ਪਹਿਲੇ ਕੱਚ ਦੇ ਗਿਲਾਸ ਵਿੱਚ ਪਾ ਦੇਵੋ ਪਾ ਕੇ ਤੇ ਫਿਰ ਉਹਦੇ ਗਰਮ ਜਿਕਰ ਚਾਹ ਪਾਣੀ ਗਰਮ ਕਰਦੇ ਆ ਨਾ ਉਹ ਮੂੰਹ ਚ ਪਾ ਕੇ ਤੇ ਇੱਕ ਇੱਕ ਕੁੱਟ ਆਰਾਮ ਨਾਲ ਜਕਰ ਚਾਹ ਪੀਂਦੇ ਆ ਨਾ ਭੈਜੀ ਉਹ ਤਰਾ ਪੀਓ ਉਹਦੇ ਨਾਲ ਵੈਸੇ ਤਾਂ ਮੈਂ ਪੀਣ ਲਾ ਮੈਨੂੰ ਅਜੇ ਦੋ ਤਿੰਨ ਦਿਹਾੜੇ ਹੋ ਗਏ ਨੇ ਉਹ ਪੀਣ ਨਾਲ ਥੋੜਾ ਜਿਹਾ ਮੈਨੂੰ ਆਪਣੇ ਆਪ ਅਛਾ ਅੱਛਾ ਮਹਿਸੂਸ ਅੱਛਾ ਲੱਗ ਰਿਹਾ ਮੈਨੂੰ ਕਿ ਹਾਂ ਮੈਂ ਥੋੜਾ ਜਿਹਾ ਅੱਛਾ ਮਨ ਨੂੰ ਅੱਛਾ ਲੱਗ ਰਿਹਾ ਕਿ ਉਹ ਮੈਂ ਤੁਹਾਨੂੰ ਮੈਂ ਕਿਹਾ ਤੁਹਾਨੂੰ ਵੀ ਦੱਸਾਂਗੀ ਤੁਹਾਡੇ ਵੀ ਅਗਰ ਹਮ ਹਮ ਪਤਾ ਜੀ ਅੱਗੇ ਹੋਰ ਵੀ ਤੁਹਾਡੇ ਬਜ਼ੁਰਗ ਹੈਗੇ ਨੇ ਉਹਨਾਂ ਨੂੰ ਵੀ ਤੁਸੀਂ ਦੱਸੋ ਉਹ ਪੀਣ ਨਾਲ ਕੀ ਹੋ ਜਾਂਦਾ ਹੈ ਗੈਸ ਬਿਲਕੁਲ ਨਹੀਂ ਬਣਦੀ ਔਰ ਉਸਨੂੰ ਪੀਣ ਨਾਲ ਥਕਾਨ ਵੀ ਸਾਰੀ ਲੈ ਜਾਂਦੀ ਸਰੀਰ ਦੀ ਸਮਝੋ ਕਿ ਨਹੀਂ ਤੇ ਮੈਂ ਤੇ ਤੁਹਾਨੂੰ ਦੱਸਾਂਗੀ ਤਾਂ ਤੁਸੀ ਯ ਤੇ ਕੋਈ ਆਸ ਆਏ ਆਏਗਾ ਨਾ ਸਾਡੇ ਘਰ ਤੁਹਾਡੇ ਉੱਧਰ ਕੋਈ ਤੇ ਮੈਂ ਉਹ ਦੇ ਹੱਥ ਤੁਹਾਨੂੰ ਭੇਜ ਦੇਵਾਂਗੀ ਉਹ ਤੁਸੀਂ ਆਪ ਵੀ ਪੀਣਾ ਤੇ ਆਪਣੇ ਸਰਦਾਰ ਜੀ ਨੂੰ ਵੀ ਪਲਾਣਾ ਤੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਵੀ ਦਵੋ ਸਾਰੇ ਪੀਓ ਕਮ ਦਿਨ ਵਿੱਚ ਕਮ ਸੇ ਕਮ ਸਵੇਰੇ ਉੱਠੋ ਨਹਾਓ ਧੋਵੋ ਜੇਕਰ ਚਾਹ ਪੀਂਦੇ ਆ ਨਾ ਚਾਹ ਦੀ ਵਜਾ ਉਹਨੂੰ ਪੀਓ ਤੁਸੀਂ ਇੱਕ ਚਮਚ ਕੱਚ ਦੇ ਗਿਲਾਸ ਹੀ ਪਾ ਕੇ ਉੱਤੇ ਪਾਣੀ ਗਰਮ ਪਾਓ ਅ ਸੌ ਗ੍ਰਾਮ ਦੋ ਸੌ ਗ੍ਰਾਮ ਪਾਣੀ ਹੋਵੇ ਬਸ ਆਰਾਮ ਨਾਲ ਛਿਪ ਛਿਪ ਕਰਕੇ ਪੀਓ ਦੇਖੋ ਤੁਸੀਂ ਤੁਹਾਨੂੰ ਆਪਣੇ ਆਪ ਮਹਿਸੂਸ ਹੋਸੀ ਕਿ ਬਈ ਕਿਤਨਾ ਇਹਨੂੰ ਪੀਣ ਨਾਲ ਸਾਡੇ ਤੁਹਾਨੂੰ ਡਕਾਰ ਆ ਜਾਣਗੇ ਹੈਂ ਪੇਟ ਤੁਹਾਡਾ ਹਲਕਾ ਹੋ ਜਾਏਗਾ ਨੇ ਔਰ ਲੱਤਾਂ ਗੋਡਿਆਂ ਚ ਨਾ ਤਾਕਤ ਆ ਜਾਂਦੀ ਹੈ ਟੁਰਨ ਦੀ ਤਾਕਤ ਆ ਜਾਂਦੀ ਪੈਰ ਜਿਹੜੇ ਦੁਖਦੇ ਨੇ ਨਾ ਪੈਰ ਵੀ ਠੀਕ ਹੋ ਜਾਂਦੇ ਭੈਣ ਜੀ
ਅੱਛਾ
ਚੀਜ਼ ਇਹ ਤੁਸੀਂ ਇਹ ਘ ਲੈ ਕੇ ਦੇਖਣਾ ਤੁਸੀ ਤੁਹਾਨੂੰ ਕੋਈ ਅਸੀਂ ਨਾ ਤੁਹਾਡੇ ਘਰੋਂ ਕੋਈ ਤੇ ਮੈਂ ਭੇਜ ਦਾਂਗੀ
ਹੋਰ ਭੈਣ ਜੀ ਸਭ ਠੀਕ ਠਾਕ ਘਰ ਪਰਿਵਾਰ ਸਬ ਠੀਕ ਹੈ ਹਾਂਜੀ ਹਾਂਜੀ ਹੋਰ ਸਭ ਠੀਕ ਸਾਰੇ ਘਰ
ਹਾਂਜੀ ਘਰ ਦੇ ਸਾਰੇ ਠੀਕ ਨੇ ਤੁਹਾਨੂੰ ਬਹੁਤ ਯਾਦ ਕਰਦੇ ਨੇ ਆਓ ਨਾ ਕਦੇ ਚੱਕਰ ਮਾਰੋ ਵੀਰ ਜੀ ਨੂੰ ਵੀ ਨਾਲ ਲਿਆਓ ਨਾ ਹੈਂ ਭੈਣ ਜੀ ਬੜੇ ਦਿਨ ਹੋ ਗਏ ਤੁਹਾਨੂੰ ਆਇਆ ਸਾਡੇ ਘਰ ਤੇ ਆਓ ਨਾ ਤੇ ਸਾਡੇ ਨ ਕਿ ਅ ਅਹ ਕੱਪੜੇ ਸੀੀਂਦੀ ਬਹੁਤ ਸੋਹਣੀ ਦਰਜਿਆਣੀ ਬੈਠੀ ਹੋਈ ਨੇ ਤੇ ਬਹੁਤ ਬਾਜ਼ਾਰ ਦਰਜੀਆਂ ਕੋਲ ਸੁਆਓੱਜ ਕੱਲ ਚਾਰ ਸੌ ਤੋਂ ਪੰਜ ਸੌ ਸੂਟ ਸਿੱਧੇ ਸੂਟ ਦੇ ਲੈ ਲੈਂਦੇ ਨੇ ਇਹਥੇ ਤੁਹਾਡੂੰ ਢਾਈ ਸੌ ਰੁਪਇਆ ਲੈਸੀ ਸੂਟ ਸੀਨ ਦਾ ਤੇ ਮੈਂ ਕਿਹਾ ਭੈਨਜੀ ਨੂੰ ਮੈਂ ਫੋਨ-ਫੋਨ ਕਰ ਸਾਂ ਕਿ ਆਣ ਮੇਰੇ ਘਰ ਤੇ ਦੇਖੋ ਬੜੇ ਅੱਛ ਛੱਡੀ ਜੇ